ਹਾਂਜੀ ਮੈਂ ਠੀਕ ਹਾਂ, ਤੁਸੀਂ ਠੀਕ ਹੋ? ਅੱਛਾ ਤੂੰ ਆਗੇ, ਬਤਾਇਆ ਵੀ ਨਹੀ ਤੂੰ ਆਗੇ, ਮੈਂ ਬਾਹਰ ਬੈਠੀ ਰਹੀ ਹੈਲੋ।
ਹੈਲੋ।
ਹਾਂਜੀ-ਹਾਂਜੀ।
ਹੋਰ-ਹੋਰ ਸੁਣਾਓ ਤੁਸੀਂ-ਤੁਸੀਂ ਕਦੇ ਗਏ ਦਿੱਲੀ ਦੇ ਕਦੀ ਗੁਰਦੁਆਰੇ 'ਚ ਗਏ ਤੁਸੀ।
ਹਾਂਜੀ-ਹਾਂਜੀ, ਅਸੀਂ ਹੋਰ ਕੋਈ ਓਪਸ਼ਨ ਨਹੀਂ ਸਾਡੇ ਕੋਲ ਦੇ ਬੰਗਲਾ ਸਾਹਿਬ, ਸ਼ੀਸ਼ਗੰਜ, ਰਕਾਬਗੰਜ ਮੋਤੀ ਬਾਗ ਹੈ। ਸਾਰੇ ਸਾਰੇ-ਸਾਰੇ ਔਰ। ਹੋਲੀ ਗੁਰਦੁਆਰੇ। ਹਮ-ਹਮ ਹਮ, ਅਸੀਂ ਪੂਰੀ ਸਰਕਾਰਾਂ ਵਾਲੀ ਸੀ ਨਾ, ਤੇ ਉਹ ਲੋਕੀ ਕੀ ਕਰਦੇ। ਤੇ ਸਾਨੂੰ ਦਿੱਲੀ ਦੇ ਬੱਸ ਇਤਿਹਾਸਿਕ ਗੁਰਦੁਆਰੇ ਬੱਸ ਲੈ ਕੇ ਜਾਂਣੀ ਸੀ। ਸਕੂਲੋਂ ਦੀ ਤਰਫ਼ ਤੋਂ ਸਾਨੂੰ ਟ੍ਰਿਪ ਹੁੰਦੀ ਸੀ।
ਠੀਕ ਆ, ਫੇਰ ਤਾਂ ਵਧੀਆ।
ਤੇ ਅਸੀਂ ਜਿੰਨਾ ਵੀ ਆਪਣੇ ਮਸਿੱਧ ਨਾਲ ਜੁੜੇ ਆ ਉਹ ਸਕੂਲ ਦੀ ਤਰਫ਼ ਵਜਾ ਨਾਲ ਹੀ ਜੁੜੇ ਵੀ ਜਿੰਨਾ ਪਾਠ ਆਇਆ ਸਾਨੂੰ। ਜੋ ਵੀ ਸਿੱਖਿਆ ਦੇ ਉਹ ਸਭ, ਗੁਰਦੁਆ ਸਕੂਲ ਦੀ ਤਰਫੋ। ਉਹਨਾਂ ਦੀ ਮਿਹਰਬਾਨੀ। ਕੁਛ ਸਾਡੇ ਘਰਦਿਆਂ ਦੀ ਮਿਹਰਬਾਨੀ। ਜਿਹਨੇ ਸਾਨੂੰ ਉੱਥੇ ਐਡਮਿਸ਼ਨ ਕਰਾਇਆ।
ਤੇ ਹੋਰ ਕੀ ਹੀ ਚਾਹੀਦਾ ਹੈ। ਤੁਹਾਨੂੰ ਦੇਖੋ ਹੁਣ ਆਪਾਂ ਵੀ ਸੋਚਦੇ ਹਾਂ। ਕਿ ਨਹੀਂ ਆਪ ਆਪਾਂ ਜਾਣਾ ਹੈ। ਆਪਾਂ ਵੇਖਣਾ ਹੈ। ਮੈਂ ਬਹੁਤ ਜਦੋਂ ਛੋਟੀ ਸੀ। ਨਾ ਉਦੋਂ ਮੈਂ ਸ਼ੀਸ਼ਗੰਜ ਜਦੋਂ ਵਾਲਾ ਗੁਰਦੁਆਰਾ ਦੇਖਿਆ ਹੋਇਆ ਹੈ।
ਚੀਜ਼ ਦਿੰਦੇ ਉਹ ਤੁਸੀਂ ਅੱਜ ਤੇ ਨਾ ਉਹ ਹੋਇਆ ਸੀ। ਇੱਥੇ ਲਾਲ ਕਿਲ੍ਹੇ ਬਣਾਇਆ ਸੀ। ਗੁਰੂ ਤੇਗ ਬਹਾਦਰ ਜੀ ਦਾ। ਤਿੰਨ ਸੌ ਸਾਢੇ ਤਿੰਨ ਸੌ ਸਾਲਾਂ। ਤੁਸੀਂ ਉਦੋਂ ਨੀ ਆਏ।
ਨਾ, ਆਪਾ ਉਦੋਂ ਨੀ ਆਏ।
ਲੈ ਆਉਣਾ ਚਾਹੀਦਾ ਸੀ। ਪੂਰੀ ਦੁਨੀਆਂ ਤੋਂ ਲੋਕੀ ਆ ਰਹੇ ਸੀ। ਇਨੇ ਦੂਰੋਂ-ਦੂਰੋਂ, ਤੁਸੀਂ ਕਿਉਂ ਨੀ ਆਏ।
ਨਹੀਂ ਆਏ, ਹਿਸਾਬ ਹੀ ਨਹੀਂ ਬਣਿਆ। ਤੇ ਆਉਣਾ ਕਿੱਥੋਂ ਸੀ।
ਹਮ ਉਹੀ ਨਾ। ਇਹ ਕਿਸੇ ਦਾ, ਇਹ ਘਰੇ ਕਿਸੇ ਦਾ ਕੱਲ੍ਹ ਹੋਰ ਹੋਏ ਨਾ, ਫਿਰ ਜਾਂਦਾ ਬੰਦਾ। ਕੋਈ ਕਿਸੇ ਨਾਲ ਬੋਲੇ।
ਬੋਲੇ, ਗੱਲ ਐ ਹੈਗੀ ਹੈ। ਦੇਖੋ ਹੁਣ ਅੱਜ ਜਦੋਂ ਤੁਹਾਡੇ ਉੱਧਰ ਮਨਾਇਆ ਗਿਆ ਸੀ। ਨਾ ਉਦੋਂ ਤੇ ਉਹ ਗਿਆ ਸੀ ਨਾ ਗੁਰਪੁਰਬ ਹੈਗਾ ਸੀ।
ਆਹੋ।
ਤੇ ਇੱਥੇ ਮਨਾਇਆ ਗਿਆ ਸੀ। ਇੱਥੇ ਵੀ ਗੁਰ ਕੇ ਮਹਿਲ, ਆਪਾਂ ਉੱਧਰ ਗਏ ਸੀ।
ਅਰੇ ਗੁਰੂ ਕੇ ਮਹਲ ਗੁਰਦੁਆਰਾ, ਮੈਂ ਨਾ ਗਈ ਨੀ ਸੀ। ਤੇ ਮੈਂ ਬਸ ਸੁਣਿਆ, ਉਹੀ ਵਲ ਜਿੱਥੇ ਗੁਰੂ ਨਾਨਕਦੇਵ ਜੀ ਦਾ ਵਿਆਹ ਹੋਇਆ ਸੀ।
ਨਹੀਂ, ਨਹੀਂ ਗੁਰ ਕੇ ਮਹਿਲ ਉਹ ਹੈ ਜਿੱਥੇ ਗੁਰੂ ਤੇਗ ਬਹਾਦਰ ਜੀ ਦਾ ਜਨਮ ਸਥਾਨ ਹੈ।
ਅੱਛਾ ਗੁਰੂਦੇਵ ਹਾਂ, ਹਾਂ, ਹਾਂ ਗੁਰੂ ਗੁਰੂਤੇਗਬਹਾਦਰ ਸਾਹਿਬ ਜੀ। ਇੱਕ ਝੂਲ ਦੇ ਮਹਿਲ ਵੀ ਹੈ ਨਾ, ਜਿਹੜਾ ਹਿਲਦਾ।
ਹਾਂਜੀ। ਉਹ ਗੁਰੂ ਨਾਨਕ ਦੇਵ ਜੀ ਦਾ।
ਉਹ ਵਾਲਾ ਹੈ ਨਾ ਕੰਧ, ਕੰਧ, ਕੰਧ। ਕੰਧ ਸਾਹਿਬ ਉਹ ਅੱਛਾ ਉਹਵੇ।
ਹਾਂਜੀ ਇਹ ਤੇ ਇੱਥੇ ਮਨਾਇਆ ਗਿਆ ਸੀ। ਕਿਉਂਕਿ ਇੱਥੇ ਜਨਮ ਸਥਾਨ ਜੋ ਹੈਗਾ ਏ। ਫਿਰ ਉੱਥੇ ਗੁਰਦੁਆਰੇ ਚ ਨਹੀਂ ਇੱਥੇ ਮਨਾਹ ਮਨਾਇਆ ਜਾਂਦਾ ਇਸ ਬੜਾ ਸੋਹਣਾ ਮਨਾਇਆ ਜਾਂਦਾ ਏ।
ਬਹੁਤ ਵਧੀਆ ਜੇ ਜੇ। ਅ ਸ਼ਹੀਦੀ ਸਥਾਨ ਤੇ ਐਵੇਂ ਦਾ ਬਣਾ ਸਕਦੇ ਨੇ ਬੰਦਾ ਤੇ ਫਿਰ ਜਿੱਥੇ ਜਨਮ ਹੋਇਆ ਹੋਏਗਾ ਉਹ
ਹਾਂ ਮਨ ਨਹੀਂ ਉੱਥੇ ਤੇ ਬੜਾ ਸੋਹਣਾ ਮਨਾਇਆ ਜਾਂਦਾ। ਜਦੋਂ ਇਹਨਾਂ ਨੇ ਤਿੰਨ ਸੌ ਸਾਲਾਂ ਮਨਾਇਆ ਸੀ ਨਾ ਉਦੋਂ ਬਹੁਤ ਸੋਹਣਾ ਮਨਾਇਆ ਸੀ। ਬਹੁਤ ਜ਼ਿਆਦਾ ਉਦੋਂ ਹਰ ਪਾਸੀ ਮਤਲਬ ਬਹੁਤ ਵਧੀਆ ਫੀਲਿੰਗ ਹੈਗੀ ਸੀ ਪੂਰੇ ਅੰਮ੍ਰਿਤਸਰ ਨੂੰ ਇੱਕ ਪਤਾ ਕੀ ਹੈ ਜਦੋਂ ਕੋਈ ਗੁਰਪੁਰਬ ਪੂਰਾ ਅੰਮ੍ਰਿਤਸਰ ਸਜਾ ਦਿਤਾ ਜਾਂਦਾ।
ਹਾਂ
ਕੀ ਸਾਰੇ ਗੇਟ ਸਜਾ ਦੋ ਹਰ ਚੀਜ਼ ਨੂੰ ਸਜਾ ਦੋ। ਕਿ ਗੁਰੁਪੁਰਬ
ਫੇਰ ਉਹੀ ਤੇ ਗੱਲ ਹੈ ਨਾ ਮਤਲਬ ਅੰਮ੍ਰਿਤਸਰ ਦੀ ਰੀਸ ਨਹੀਂ ਹੈ ਕਿਤੇ ਪੂਰੀ ਦੁਨੀਆਂ ਚ ਉਹ ਗਾਣਾ ਵੀ ਹੈ ਨਾ ਸ਼ਹਿਰ ਅੰਮ੍ਰਿਤਸਰ ਦੀ ਕੌਈ ਰੀਸ ਨੀ।
ਹਾਂਜੀ, ਹਾਂਜੀ ਇਹ ਤੇ ਗੱਲ ਹੈਗੀ ਏ।
ਉਹ ਐਵੇਂ ਗਾਣੇ ਨੀ ਬਣੇ ਜੀ ਵਧੀਆ ਏ ਜੀ ਬਹੁਤ
ਕਿਉਂਕਿ, ਕਿਉਂਕਿ ਸਭ ਨੂੰ ਅੰਮ੍ਰਿਤਸਰ ਆ ਕੇ ਇੱਕ ਵਧੀਆ ਫੀਲਿੰਗ ਆਉਂਦੀ ਹੈ।
ਉਹੀ ਮੇਰੇ ਤੇ ਹਸਬੈਂਡ ਵੀ ਕਹਿ ਰਹੇ ਸੀ। ਇੱਕ ਵਾਰੀ ਕਿਉਂਕਿ ਉਹਨਾਂ ਦਾ ਨਾ ਬਹੁਤ ਜੁੜੇ ਹੋਏ ਨੇ ਇਸ ਚੀਜ਼ ਨਾਲ ਨਾ ਉਹ ਕਹਿੰਦੇ ਨੇ ਅਸੀਂ ਤਾਂ ਮਾਰਕੀਟ ਜਾਈਏ। ਅਸੀਂ ਕਿਤੇ ਨੋਰਮਲੀ ਦੁਕਾਨ ਤੇ ਵੀ ਜਾਈਏ। ਜੇ ਉੱਥੇ ਚਾਰ ਪੰਜ ਬੰਦੇ ਹੋਣਗੇ ਨਾ ਅਸੀਂ ਘਰੇ ਵੀ ਬੈਠੀਏ। ਤਾਂ ਸਾਨੂੰ ਉਹ ਸ਼ੋਰ ਨਾ ਬਹੁਤ ਫੀਲ ਹੁੰਦਾ ਸੀ। ਅਸੀਂ ਕਹਿੰਦੇ ਯਾਰ ਸ਼ਾਂਤੀ ਹੀ ਹੋ ਜਾਏ। ਪਰ ਅਸੀਂ ਜਦੋਂ ਅੰਮ੍ਰਿਤ ਅਕਸਰ ਚਾਹੁੰਦੇ ਹਾਂ ਅਸੀਂ ਦਰਬਾਰ ਸਾਹਿਬ ਜਦੋਂ ਪਾਠ ਵੀ ਨਹੀ ਹੋ ਰਿਹਾ ਹੁੰਦਾ। ਉਦੋਂ ਇੰਨੀ ਸੰਗਤ ਹੁੰਦੀ ਜੋ ਇਸ਼ਨਾਨ ਕਰ ਰਹੇ ਹੁੰਦੇ ਹੈ। ਪਰਿਕਰਮਾ ਕਰ ਰਹੇ ਹੁੰਦੇ ਨੇ ਬਹੁਤ ਕੁਛ ਕਰ ਰਹੇ ਨੇ ਲੇਕਿਨ ਸਾਨੂੰ ਤਾਂ ਵੀ ਉੱਥੇ ਸ਼ਾਂਤੀ ਸੁ ਕੂਨ ਇੱਕ, ਇੱਕ, ਇੱਕ ਔਰਾ ਹੈ ਉੱਥੇ ਉਹ ਜੋ ਮਿਲਦਾ ਹੈ ਨਾ ਉਹੀ ਅਸਲੀ ਉਹ ਹੈ।
ਨਹੀਂ ਬਹੁਤ ਨਹੀਂ ਇਹ ਤੇ ਗੱਲ ਹੈਗੀ ਹੈ ਕਿ ਜਿੰਨੀ ਮਰਜ਼ੀ ਜੋ ਮਰਜੀ ਹੁਣ ਦੇਖ ਲਓ ਜਿੰਨੀ ਮਰਜ਼ੀ ਸੰਗਤ ਹੋਵੇ ਪਰ ਪਤਾ ਹੀ ਨਹੀਂ ਲੱਗਦਾ ਸੰਗਤ ਚ
ਬਿਲਕੁਲ, ਬਿਲਕੁਲ।
ਕਿਸੇ ਵੀ ਚੀਜ਼ ਦਾ ਪਤਾ ਨਹੀ ਲੱਗਦਾ ਕਿਉਂਕਿ ਕੀਰਤਨ ਹੀ ਇੰਨਾ ਸੋਹਣਾ ਹੋ ਰਿਹਾ ਹੁੰਦਾ। ਇੱਕ ਪੂਰੇ ਜਿਹਨੂੰ ਕਹਿ ਸਕਦੇ ਨਾ ਕਿ ਪੂਰੇ ਉਸ ਇਲਾਕੇ ਵਿੱਚ ਪੂਰਾ ਕੀਰਤਨ ਹੀ ਫੈਲਿਆ ਹੁੰਦਾ ਉਸ ਟਾਈਮ ਕਿ ਮਨ ਜਿਹੜਾ ਮਨ ਨੂੰ ਸ਼ਾਂਤੀ ਦਿੰਦਾ ਏ ਬਸ।
ਬਿਲਕੁਲ- ਬਿਲਕੁਲ।
ਬਾਕੀ ਤਾਂ ਸਭ ਕੁਛ ਵਧੀਆ ਏ, ਹੋਰ ਸੁਣਾਓ ਤੁਸੀਂ ਤੁਸੀਂ ਕੀ ਕਰਦੇ ਜੇ?
ਬਸ ਮੈਂ ਤੇ ਹਜੇ, ਐਵੇਂ ਟਿਊਸ਼ਨਾਂ ਹੀ ਪੜ੍ਹਾਉਂਦੀ ਆ। ਜ਼ਿਆਦਾ ਤੇ ਨਹੀਂ, ਹਾਂਜੀ ਬੱਚਾ ਅਜੇ ਛੋਟਾ ਇੱਕ ਸਾਲ ਦਾ ਹੀ ਹੋਇਆ। ਫੇਰ ਬੱਚੇ ਨੂੰ ਛੱਡ ਕੇ ਤਾਂ ਨਹੀਂ ਜਾ ਸਕਦੇ, ਵੈਸੇ ਤਾਂ ਮਾਂ- ਪਿਓ ਦੇਖ ਲੈਂਦੇ ਨੇ, ਬਟ ਫੇਰ ਵੀ। ਪੂਰੇ ਟਾਈਮ ਵਾਸਤੇ ਥੋੜਾ ਔਖਾ ਹੋ ਜਾਂਦਾ ਐ।
ਹਾਂ ਨਹੀਂ ਆ ਤੇ ਹੈਗਾ ਪੂਰੇ ਟਾਈਮ
ਹੂੰ ਪਹਿਲੇ ਤਾਂ ਮੈਂ ਬੈਂਕ ਚ ਕੰਮ ਕਰਦੀ ਸੀ।
ਠੀਕ ਹੈ- ਠੀਕ ਹੈ।
ਹੁਣ ਬਸ ਏਦਾਂ ਹੀ ਐ, ਜਿਵੇਂ ਹਿਸਾਬ ਵਾਹਿਗੁਰੂ ਨੇ ਬਣਾ ਤ ਜਿੱਦਾਂ ਦਾ।
ਹਾਂ ਇਹ ਤੇ ਗੱਲ ਹੈਗੀ ਏ ਬੜਾ, ਪਤਾ ਕੀ ਸਿਸਟਮ ਬੜੇ ਬਦਲ ਜਾਂਦੇ ਆ ਬਾਅਦ ਚ ਪਹਿਲਾਂ ਤੁਸੀਂ ਜੋ ਮਰਜੀ ਕਰੀ ਜਾਓ, ਪਰ ਬਾਅਦ ਚ ਨਾ ਚੀਜ਼ਾਂ ਬੜੀਆਂ
ਹੋਰ ਪਤਾ ਐ। ਇਹ ਚੀਜ਼ ਨਾ ਸਾਨੂੰ ਨਾ ਬਹੁਤ ਬਾਅਦ ਚ ਰੀਅਲਾਈਜ਼ ਹੁੰਦੀ ਹੈ ਕੀ, ਮਾਂ- ਪਿਓ ਦੇ ਉੱਤੇ ਅਸੀਂ ਘਰ ਸੀ, ਤੇ ਸਾਨੂੰ ਤਾਂ ਕੁੱਛ ਪਤਾ ਹੀ ਨਹੀਂ ਸੀ। ਇਹ ਵੀ ਕਰਨਾ ਹੁੰਦਾ ਏ, ਉਹ ਵੀ ਕਰਨਾ ਹੁੰਦਾ ਏ, ਬਸ ਉਹ ਜਿਵੇਂ ਹੀ ਚਾਰ ਲਾਵਾਂ ਪੜੀਆਂ ਜਾਂਦੀਆਂ ਨੇ, ਉਸ ਟਾਈਮ ਬਾਬਾ ਜੀ ਕੁਛ ਪਾ ਦਿੰਦੇ ਨੇ, ਸਾਡੇ ਦਿਮਾਗ, ਔ ਦਿਲ ਚ। ਕਿ ਬਸ ਹੁਣ ਤੇਰਾ ਖਤਮ ਹੈ। ਹੁਣ ਤੂੰ ਇੱਥੇ ਨੀ ਰਹਿਣਾ ਹੁਣ ਤੇਰਾ ਹੋ ਗਿਆ ਬਸ।
ਚਲੋ ਰੱਬ ਸਾਥ ਦਿੰਦਾ ਹੀ ਐ ਨਾ ਦੇਖਲੋ। ਜੋ ਮਰਜੀ ਕਹੋ ਰੱਬ ਤੇ, ਰੱਬ ਹੀ ਨਾਲ ਆ ਦੇਖਲੋ। ਜਿੱਥੇ ਮਰਜ਼ੀ ਚੱਲ ਜਾਓ।
ਬਿਲਕੁ- ਬਿਲਕੁਲ ਜੀ, ਬਿਲਕੁਲ।
ਜੇ ਪਰਿਵਾਰ ਚੰਗਾ ਹੈ ਤਾਂ ਵੀ ਠੀਕ ਹੈ, ਜੇ ਨਹੀਂ ਤੇ, ਫੇਰ ਉਹ ਰੱਬ ਹੀ ਸਾਹਾਰਾ ਹੈ।
ਬਿਲਕੁਲ ਜੀ।
ਹਨਾਂ ਵੀ ਚਲੋ ਬਾਕੀ ਤੇ ਵਧੀਆ ਹੈ, ਹੋਰ?
ਤੁਹਾਡੇ ਘਰੇ ਕਿੰਨੇ ਲੋਕੀ ਨੇ ਜੀ।
ਫੈਮਲੀ ਹੈ। ਤੇ ਉੱਪਰ ਮੇਰੇ ਤਾਇਆ ਜੀ ਦਾ ਪਰਿਵਾਰ ਆ। ਤੇ ਥੱਲੇ ਆਪਾ। ਤੇ ਰੌਲਾ-ਰੱਪਾ ਬਹੁਤ ਪੈਂਦਾ ਏ, ਜਦੋਂ ਬੱਚੇ ਇਕੱਠੇ ਹੁੰਦੇ ਐ। ਕਿਉਂਕਿ ਉਪਰ ਦੋ ਬੱਚੇ ਆ, ਨਿੱਕੇ-ਨਿੱਕੇ ਉਹਨਾਂ ਦੇ। ਤੇ ਜਦੋਂ ਸਾਰੇ ਬੱਚੇ ਇਕੱਠੇ ਹੋ ਜਾਂਣ ਨਾ ਤਾ ਫੇਰ ਬੜਾ ਰੌਲਾ ਪੈਂਦਾ ਏ।
ਬਿਲਕੁਲ-ਬਿਲਕੁਲ, ਬਿਲਕੁਲ -ਬਿਲਕੁਲ ਸਾਡਾ ਵੀ ਇਹੀ ਹਾਲ ਹੈ ਜੀ। ਅਸੀਂ ਵੀ ਬਹੁਤ ਕਰਦੇ ਹਾਂ। ਐਵੇਂ ਹਾਲ ਹੈ ਸਾਡਾ ਵੀ ਅਸੀਂ ਬੜੇ ਪਾਪਾ ਨਾਲ ਰਹਿੰਦੇ ਨੇ ਮੇਰੇ, ਵੱਡਾ ਵਾਲਾ ਜਿਹੜਾ ਮਤਲਬ ਅਹ ਬੜੇ ਪਾਪਾ ਦੇ ਦੋ ਮੁੰਡੇ ਨੇ ਛੋਟਾ ਇਕ ਬੱਡਾ ਛੋਟਾ ਵਾਲਾ ਅਪਣੀ ਫੈਮਲੀ ਆਪਣਾ ਕੈਨੇਡਾ ਸ਼ਿਫਟ ਹੈ। ਸਾਡਾ
ਹਾਂ ਮੇਰੇ ਵੀ ਉਹ ਛੋਟੇ ਬ੍ਰਦਰ, ਉੱਥੇ ਯੂਕੇ ਸ਼ਿਫਟ ਹੈ ਤੇ ਇੱਧਰ ਵੱਡੇ ਹੈਗੇ ਨੇ, ਤੇ ਉਹਨਾ ਦੇ ਦੋ ਬੱਚੇ ਹੈਗੇ ਆ।
ਹਾਂ ਐਵਾ ਸਾਡੇ ਵੀ ਇੱਥੇ ਵੱਡੇ ਦੋ ਮੁੰਡੇ ਨੇ
ਹੂੰ
ਊਥੇ ਬਸ। ਉਹ ਖਪ ਪਾਈ ਜਾਂਦੇ ਨੇ, ਹੁਣ ਜਦੋਂ ਸਾਰੇ ਇੱਕ ਵਾਰੀ ਮੈਂ ਚਲੀ ਗਈ ਸੀ ਆਪਣੇ ਘਰ ਵੀ ਨਾ। ਆਪਣੇ ਬੱਚੇ ਨੂੰ ਲੈ ਕੇ ਨਾ ਛੋ ਪੈ ਸਨ। ਤੇ ਮੇਰਾ ਭਤੀਜਾ ਮੈਂ ਤੋ ਨਰਾਜ਼ ਹੋ ਗਿਆ। ਕਿ ਮੈਂ ਤੁਹਾਡੇ ਨਾਲ ਗੱਲ ਨੀ ਕਰਨੀ, ਮੈਂ ਕਿਹਾ ਕਿਉਂ। ਤੇ ਤੁਸੀਂ ਉਹਨੂੰ ਲੈ ਕੇ ਆਏ ਨਾ ਜਰਾਵਰ ਨੂੰ, ਉਹੇ ਦਾ ਮਤਲਬ ਪੁੱਤਰ ਨੂੰ ਆਪਣੇ ਲੈ ਕੇ ਨਹੀਂ ਆਏ ਅਸੀ ਖੇਡਣਾ ਸੀ। ਹੁਣ ਤੁਸੀਂ ਵੀ ਜਾਓ ਆਪਣੇ ਵਾਪਿਸ ਘਰ ਸਾਨੂੰ ਤੁਹਾਡੀ ਲੋੜ ਨੀ, ਕਹਿੰਦਾ। ਨਾਰਾਜ ਹੀ ਹੋ ਜਾਂ, ਮਿਲਣੀ ਨੀ ਮੈ। ਮੈਂ ਕਿਹਾ ਹਾਏ-ਹਾਏ ਚੱਲ ਅਗਲੀ ਵਾਰ, ਭੋਗ ਤੇ ਆਏ ਸੀ। ਇਸੇ ਦਿਨ ਬੱਚੇ ਦਾ ਕੀ ਕੰਮ ਹੈ। ਮੈਂ ਕਿਆ ਬੇਟੇ ਐਸੀ ਜਗਾ ਤੇ ਨੀ ਲਾ ਤੇ ਬ ਛੋ ਬੱਚੇ ਹੁਣ ਬੱਚੇ ਉਹ ਵੀ ਛੋਟਾ ਹੀ ਹੈ ਵਿਚਾਰਾ ਅੱਠ- ਨੌ ਸਾਲਾਂ ਦਾ ਕੀ ਸਮਝੇ ਨਹੀਂ ਆਪ ਜੋਰਾਵਰ ਕੋ ਨਈ ਲਾਏ ਆਪ ਜਾਣ ਕੇ ਨਹੀਂ ਲਾਏ ਮ ਜਾਣ ਮੈਂ ਕਿ ਤੂੰ ਚੱਲ ਬੈ ਜ ਕੋਈ ਨਈ ਅਗਲੀ ਵਾਰ ਲੈਵਾਂਗੀ ਫਿਰ ਜੱਫੇ ਪਾ ਲੀ।
ਬੱਚਿਆਂ ਨੂੰ ਪਤਾ ਕੀ ਹੁੰਦਾ ਬੱਚੇ ਆਣ ਆਪਾਂ ਖੇਡੀਏ। ਬਸ ਇਹੀ ਹੁੰਦਾ।
ਸਭ ਤੋਂ ਵੱਡੀ ਗੱਲ ਹੈ ਮੇਰਾ ਆਪ ਬੱਚਾ ਦੇਖ ਕੇ ਉਹਨਾ ਨੂੰ ਇੰਨਾ ਖੁਸ਼ ਹੁੰਦਾ ਹੈ। ਇੰਨਾ ਖੁਸ਼ ਹੁੰਦਾ ਇੰਨਾ ਖੁਸ਼ ਜੇੜੀ ਕੈਂਣ ਦੀ ਗੱਲ ਨਈ।
ਨਈ ਇਹ ਤੇ ਗੱਲ ਹੈਗੀ ਕਿ ਬੱਚਾ ਬੱਚੇ ਨੂੰ ਵੇਖ ਬੜਾ ਖੁਸ਼ ਹੁੰਦਾ। ਪਤਾ ਕੀ ਉਹਨੂੰ ਪਤਾ ਕੀ ਲੱਗਦਾ ਹੈ ਕਿ ਮੇਰਾ ਹੀ ਰੂਪ ਹੈਗਾ ਹੈ ਓ
ਹਾਂ ਬਿਲਕੁਲ
ਹੁਣ ਸਾਡੇ ਇੱਥੇ ਹੈਗੇ ਨਾ ਬੱਚੇ ਉਹਨੂੰ ਪਤਾ ਹੀ ਲੱਗਦਾ ਬੇਬੀ ਮੀ-ਬੇਬੀ ਮੀ
ਹੂੰ
ਵੱਖਰੀ ਭਾਸ਼ਾ ਬੋਲਣ ਲੱਗ ਪੈਂਦੇ ਬੱਚੇ ਵੇਖ ਕੇ ਜਦੋਂ ਆਂਦੇ ਆ ਨਾ ਮੇਰੀ ਦੀਦੀ ਜਦੋਂ ਘਰੇ ਆਂਦੇ ਆ ਉਹਨਾਂ ਦੇ ਇੱਕ ਛੋਟੀ ਕੁੜੀ ਹੈ ਨਾ ਹੁਣੇ ਹੋਈ ਹੈ ਛੇ ਮੰਥਸ ਦੀ ਹੋਣੀ ਹੈ ਘੱਟੋ ਘੱਟ ਤੇ ਉਹਨੂੰ ਵੇਖ ਸਾਰੇ ਬੇਬੀ ਮੀਂ ਬੇਬੀ ਮੀ ਮੈਂ ਲੈ ਫ ਤੂੰ ਥੋੜੀ ਹੈਣੀ ਆ ਓ
ਹਾਂ
ਹ ਬੱਚੇ ਆਪਣਾ ਹੀ ਆਪਣਾ ਰੂਪ ਸਮਝ ਲੈਂਦੇ ਕਿ ਹਾਂ ਮੈਂ ਉਹ ਆਪਣੇ ਆਪ ਨੂੰ ਇਹਂ ਸਮਝਦੇ ਨਾ ਕੋਈ ਫੋਟੋ ਦਿਖਾਓ ਨਾ ਉਹਨਾਂ ਨੂੰ ਬੱਚੇ ਦੀ ਉਹਨਾ ਨੇ ਇਹ ਵੀ ਕੈਂਣਾ ਮੈਂ ਈ ਆਂ।
ਹਾਂ ਬਿਲਕੁਲ-ਬਿਲਕੁਲ
ਚਲੋ ਏਦਾਂ ਹੀ ਆ ਟਾਈਮ ਪਾਸ ਪਰ ਬੱਚਿਆਂ ਨਾਲ ਰੋ ਬੱਚਿਆਂ ਦੇ ਨਾਲ ਰੌਣਕ ਵੀ ਬੜੀ ਹੁੰਦੀ ਹੈ।
ਬਿਲਕੁਲ ਜੀ ਬਿਲਕੁਲ ਬੱਚਿਆਂ ਨਾਲ ਹੀ ਸਾਡਾ ਜੀ ਲੱਗਦਾ ਬੱਚੇ ਨਾਲ ਹੀ ਸਾਡਾ ਸਭ ਕੁਛ ਹੈ ਜੀ ਬੱਚੇ ਨਾਲ ਹੁਣ ਮੇਰਾ ਹੁਣ ਜਦੋਂ ਅਸੀਂ ਉੱਪਰ ਥੱਲੇ ਰੈਂਦੇ ਹਾਂ ਮੇਰੇ ਫਲੋਰ ਅਲੱਗ-ਅਲੱਗ ਠੀਕ ਹੈ ਉੱਪਰ ਥੱਲੇ ਤੇ ਉਹ ਥੱਲੇ ਤਾਂ ਦਾਦੀ ਕੋਲ ਸੋ ਗਿਆ ਹੂੰ ਮੈਂ ਰਾਤੀ ਉੱਪਰ ਚਲੀ ਗਈ ਵੈਸ ਮੈਂ ਕੈਂਣੀ ਚੰ ਜ ਉਪਰ ਗਿਆ ਫਟਾਫਟ ਸੋ ਜਾਏ ਮੈਨੂੰ ਟਾਇਮ ਨਈ ਮਿਲਦਾ ਟਾਈਮ ਨਈ ਮਿਲਦਾ ਹੁਣ ਜਦ ਕੱਲ ਓ ਸੋ ਗਿਆ ਸੀ ਮੇਰੇ ਕੋਲ ਟਾਈਮ ਵੀ ਸੀ। ਤੇ ਮੈਨੂੰ ਲੱਗ ਰਿਆ ਮੈਂ ਜੀਅ ਨਾਲ ਜਦ ਤੱਕ ਓ ਉੱਪਰ ਨਹੀਂ ਆਇਆ ਮੈਨੂੰ ਚੈਣ ਨਈ ਆਇਆ ਮੈਂ ਸੁ ਮੈਂ ਕੈਂਦੀ ਜਦ ਤੱਕ ਉਹ ਨਹੀਂ ਆਇਆ ਮ ਨਾ ਮ ਓ ਹੋ ਰਿਆ ਹੁਣ ਓ ਆ ਜਾਵੇ ਮੇਰੇ ਕੋਲ ਹੀ ਆ ਜੇ ਕੋਈ ਗੱਲ ਨੀ ਮੈਂ ਸੁਲਾ ਲਾਂਗੀ ਤੂੰ ਉਠ ਗਿਆ ਮੈਂ ਤੈਨੂੰ ਸੁਵਾਦਾਂਗੀ ਦੁਬਾਰਾ ਤੂੰ ਆ ਜਾ
ਹਾਂ ਓ ਹਾਂ ਜੀ ਨੀ ਲੱਗਦਾ ਇਹ ਤੇ ਗੱਲ ਤੁਹਾਡੀ ਬਿਲਕੁਲ ਠੀਕ ਹੈਗੀ ਆ ਬੱਚਿਆਂ ਨਾਲ ਪਤਾ ਕੀ ਬੱਚਿਆਂ ਨਾਲ ਹੀ ਰੌਣਕਾਂ ਹੁੰਦੀਆਂ ਹੁਣ ਆਪਣੇ ਬਾਜ਼ਾਰ ਵਿੱਚ ਨਾ ਬੱਚੇ ਬੜੇ ਖੇਡਦੇ ਆ।
ਹੂੰ
ਹੁਣ ਸਾਡੇ ਘਰ ਤਾ ਬ 'ਚ ਆਪਾਂ ਭੇਜਦੇ ਨੀ ਸੀਗੇ ਬੱਚੇ ਕਿਉਂਕਿ ਓ ਬੜੇ ਸ਼ਰਾਰਤੀ ਸੀਗੇ ਸਾਡਾ ਵਚਾਰਾ ਭੋਲਾ ਭਾਲਾ ਹੈਗਾ।
ਐਵੇਂ-ਐਵੇਂ ਸਭ ਸਭ ਨੂੰ ਆਪਣੇ ਬੱਚੇ ਭੋਲੇ ਲੱਗਦੇ ਜੀ ਉਹਨਾਂ ਨੂੰ ਪੁੱਛੋ ਜਾ ਕੇ
ਓ ਓ ਪਤਾ ਕੀ ਛੋਟਾ ਹੈਗਾ ਨਾ ਜੇ ਪਤਾ ਗਲੀ ਗਲੀ 'ਚ ਬੱਚੇ ਬੜੇ ਤੇਜ਼ ਹੈਗੇ ਸਾਡੇ ਇੱਧਰ ਤੇ ਆਪਾਂ ਮਤਲਬ ਬੱਚਿਆਂ ਨਾਲ ਇੰਨਾ ਕੋਂਨਟੈਕਟ ਰੱਖਿਆ ਨੀ ਹੈਗਾ, ਠੀਕ ਏ ਨਾ, ਬਾਜ਼ਾਰ ਵਾਲਿਆਂ ਨਾਲ ਤੇ ਉਹ ਜਦੋਂ ਆਪਾਂ ਭੇਜ, ਆਪਾਂ ਉਹ ਕਹੇਗਾ ਕਿ ਮੈਂ ਖੇਡਣਾ ਬੱਚਿਆਂ ਦੇ ਨਾਲ ਆਪਾਂ ਆਪਾਂ ਕਹਿੰਦੇ ਨਹੀਂ ਖੇਡਣਾ, ਕਿਉਂਕਿ ਕਿਸੇ ਨੂੰ ਨੀ ਭੇਜਿਆ ਆਪਾਂ ਤੇ ਤੈਨੂੰ ਕਿਉਂ ਭੇਜਣਾ ਆਪਾਂ ਤੂੰ ਵੀ ਘਰ ਚਾਈਂਦਾ ਐ
ਪਰ ਉਹੀ ਏ ਨਾ, ਬੱਚਿਆਂ ਨੂੰ ਜਿੰਨੀਆਂ ਰਿਸਟ੍ਰਿਕਸ਼ਨ ਲਗਾਵਾਂਗੇ ਉਹੀ ਏ ਨਾ, ਬੱਚਾ ਉਹ ਹੋ ਜਾਂਦਾ ਚਲੋ, ਮੈਂ ਤੁਹਾਨੂੰ ਕਰਦੀ ਆ ਜੀ ਬਾਅਦ 'ਚ ਗੱਲ, ਠੀਕ ਏ।
ਠੀਕ ਐ ਜੀ, ਓਕੇ ਜੀ।